ਹੈਲੋ ਹੈਲੋ
ਹਾਂਜੀ - ਹਾਂਜੀ।
ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਹੈ ਜੀ?
ਠੀਕ ਹੈ, ਤੁਸੀਂ ਦੱਸੋ ਤੁਸੀਂ ਠੀਕ ਓ?
ਹਾਂਜੀ ਵਧੀਆ, ਤੁਸੀ ਦੱਸੋ ਕੀ ਕਰਦੇ?
ਬਸ ਜੀ ਕੁਛ ਨੀ, ਵੇਲੇ।
ਵਿਸ਼ਾਲ ਤੋਂ ਹੋ ਆਏ ਤੁਸੀਂ? ਹਾਂਜੀ
ਥੋੜਾ ਜਾ ਹੋ ਗਿਆ ਸੀ। ਮੈਂ ਕਿਹਾ, ਚਲੋ ਫੇਰ ਚੱਲਦੇੇ ਆ, ਥੋੜਾ
ਤੁਹਾਡਾ
ਹਾਂ
ਹੰ, ਰੋਟੀ ਖਾ ਲੀ ਤੁਸੀਂ?
ਹਾਂਜੀ। ਹੈਲੋ
ਅਵਾਜ਼ ਤੁਹਾਡੀ ਕੱਟ ਕੱਟ ਕੇ ਆ ਰਹੀ ਸੀ।
ਹੈਲੋ
ਹਾਂਜ ਹੈਲੋ